ਹੈਲੋ, ਸਸ ਸ਼੍ਰੀ ਅਕਾਲ ਜੀ।
ਸਸ ਸ਼੍ਰੀ ਕਾਰ ਜੀ।
ਹੋਰ ਠੀਕ-ਠਾਕ ਈ ਵਧੀਆ?
ਹਾਂਜੀ, ਹਾਂ ਵਧੀਆ ਤੁਸੀਂ ਦੱਸੋ?
ਵਧੀਆਂ ਠੀਕ ਠਾਕ ਐ ਜੀ।
ਹੋਰ ਕਰੇਂ ਸਭ ਵਧੀਆਂ?
ਹਾਂਜੀ, ਵਧੀਆਂ ਠੀਕ ਠਾਕ ਕੀ ਸਾਰ
ਚਲੋਂ ਵਧੀਆਂ ਵਧੀਆਂ।
ਹਾਂਜੀ, ਸ਼ੂਗਰ ਦੀ ਬਿਮਾਰੀ ਵਾਸਤੇ ਗੱਲ ਕਰੀਂ
ਹਾਂਜੀ, ਹਾਂ ਕਰ ਸੱਕਦੇ ਹਾਂ ਈ। ਜਿਵੇਂ ਤੁਹਾਨੂੰ ਪਤਾ ਹੀ ਆਂ ਹਨਾ ਜਿਵੇਂ ਸ਼ੂਗਰ ਤੇ ਬੀ ਪੀ ਤਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਹੋਇਆਂ ਪਿਆ।
ਹਾਂਜੀ।
ਮਲਬ ਆਪਾਂ ਦੇਖ ਹੀ ਸਕਦੇ ਹਾਂ ਹਨਾਂ ਮਲਬ ਜ਼ਿਆਦਾਤਰ ਲੋਕਾਂ ਨੂੰ ਸ਼ੂਗਰ ਤੇ ਬੀ-ਪੀ ਦੀ ਮੈਨੂੰ ਐ ਲੱਗਦਾ ਵੀ ਬੀ-ਪੀ ਦੀ ਸਮੱਸਿਆ ਤਾਂ ਹਰੇਕ ਹਰ ਇੱਕ ਇਨਸਾਨ ਨੂੰ ਹੈਂਗੀ ਉ ਆ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਤੇ, ਸ਼ੂ ਗੁਰ ਵੀ ਆਲਮੋਸਟ ਸਭ ਨੂੰ ਹੋਇਆਂ ਪਿਆ ਅੱਜ-ਕੱਲ੍ਹ ਤਾਂ।
ਹਾਂਜੀ, ਛੋਟੇ ਛੋਟੇ ਬੱਚਿਆਂ ਨੂੰ ਹੋ ਰਿਹਾਂ ਸ਼ੂਗਰ ਤਾਂ।
ਹਾਂਜੀ, ਸਾਰੇ ਲੋਕ ਮਤਲਬ ਇਹ ਬ ਦੋਨੇ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਗੇ।
ਹਾਂਜੀ।
ਮੈਨੂੰ ਇਹ ਲੱਗਦਾ ਵੀ ਮਲਬ ਇਹਦੇ ਘਰੇਲੂ ਨੁਕਸਾਨ ਅ ਮਲਬ ਘਰੇਲੂ ਫ਼ਾਇਦੇ ਵੀ ਬਹੁਤ ਨੇਗੇ ਮਲਬ ਆਪਣੇਂ ਘਰੇ ਬਹੁਤ ਸਾਰੀਆਂ ਚੀਜ਼ਾਂ ਨੇ ਹਨਾਂ ਜਿਹਨਾਂ ਨਾਲ ਇਹਨਾਂ ਨੂੰ ਕੰਟਰੋਲ ਕਰ ਸੱਕਨੇ ਹਾਂਗੇ ਆਪਾਂ।
ਹਾਂਜੀ।
ਪਰ ਲੋਕਾਂ ਨੂੰ ਧਿਆਂਨ ਦੇਣਾਂ ਚਾਹੀਂਦਾ ਵੀ ਜਿਵੇਂ ਕਿਸੇ ਨੂੰ ਸ਼ੂਗਰ ਆ ਹਨਾ। ਤਾਂ ਉਣੁ ਵੱਧ ਮਿੱਠਾ ਨਹੀਂ ਖਾਣਾਂ ਚਾਹੀਦਾਂ ਹੈਗਾ, ਚਲੋ ਹਾ ਆਪਾਂ ਨੂੰ ਦਵਾਈਆਂ ਤਾਂ ਖਾਣੀਆਂ ਚਾਹੀਦੀਆਂ ਨੇਗੀਆਂ ਹਨਾ ਦਵਾਈਆਂ ਦੇ ਨਾਲ ਨਾਲ ਆਪਾਂ ਨੂੰ ਘਰੇਲੂ ਨੁਸਖੇ ਹੀ ਅਪਣਾਉਣੇ ਚਾਹੀਦੇ ਨੇ ਗੇ।
ਹਾਂ, ਹਾਂਜੀ ਉਹ ਕਿਵੇਂ ਨਯੀ
ਹਾਂਜੀ ਜਿਵੇਂ ਤੁਸੀਂ ਦੇਖੋ ਜਿਵੇਂ ਕਹਿ ਨੀ ਦਿੰਦੇ ਹੁੰਦੇ ਵੀ ਚੰਗੀ ਖੁਰਾਕ ਤੇ ਚੰਗੀਆਂ ਆਦਤਾਂ ਹੁੰਦੀਆਂ ਨੇ ਹਨਾਂ। ਉਹ ਹਰੇਕ ਚੀਜ਼ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਲੈਂਦੇ ਨੇ ਜਿਵੇਂ ਬੀ-ਪੀ ਨੂੰ। ਬਹੁਤ ਹੱਦ ਤੱਕ ਕੰਟਰੋਲ ਕਰ ਲੈਂਦੇ ਨੇ ਬਹੁਤ ਚੀਜ਼ਾਂ ਹਨਾਂ। ਆਪਾਂ ਨੂੰ ਚਲੋ ਹਨਾ ਸਮੇਂ ਸਮੇਂ ਸਿਰ ਡਾਕਟਰ ਦੀ ਸਲਾਹ ਤਾਂ ਲੈਣੀ ਉ ਚਾਹੀਦੀ ਆ ਹਨਾਂ। ਕਿਉਂਕਿ ਘਰੇਂ ਆਪਾਂ ਮਤਲਬ ਜੇ ਆਪਾਂ ਐਂ ਸੋਚੀਏ ਹਨਾ ਵੀ ਆਪਾਂ ਕਿਸੇਂ ਵੀ ਬਿਮਾਰੀ ਨੂੰ ਕਰੇਂ ਬਹਿ ਕੇ ਹੀ ਠੀਕ ਕਰ ਸਕਦੇ ਹਾਂ ਉਵੇਂ ਤਾਂ ਨਹੀਂ ਆਪਾਂ ਕਰ ਸਕਦੇ।
ਪਰ ਚਲੋਂ ਆਪਾਂ ਨੂੰ ਡਾਕਟਰ ਦੀ ਸਲਾਹ ਤਾਂ ਲੈਂਣੀ ਚਾਹੀਦੀ ਆ ਪਰ ਆਪਾਂ ਨਾਲ ਨਾਲ ਹਨਾ ਘਰੇਲੂ ਨੁਕਸੇ ਵੀ ਵਰਤ ਸਕਦੇ ਹਾਂਗੇ, ਜਿਵੇ ਅਪ ਪਰ ਸਭ ਤੋਂ ਪਹਿਲਾਂ ਗੱਲ ਕਰੀਏ ਹਨਾ ਬੀ-ਪੀ ਦੀ। ਤਾਂ ਬੀ-ਪੀ ਲਈ ਕੀ ਹੋ ਸਕਦਾ ਗਾ ਵੀ ਆਪਾਂ ਜਿਹੜਾ ਨਮਕ ਆ ਉਹਨੂੰ ਘੱਟ ਤੋਂ ਘੱਟ ਵਰਤੇ ਕਿਉਂਕਿ ਜੇ ਆਪਾਂ ਜ਼ਿਆਦਾ ਨਮਕ ਖਾਵਾਂਗੇ ਤਾਂ ਆਪਾਂ ਨੂੰ ਬੀ-ਪੀ ਦੀ ਸਮੱਸਿਆ ਤਾਂ ਹੋਊਗੀ ਉਹ।
ਹਾਂਜੀ।
ਹਾਂ ਜਿਵੇਂ ਤੁਸੀਂ ਐ ਦੇਖੋਂ ਹੁਣ ਜਿਹੜਾ ਪੈਕਟ ਵਾਲੀਆਂ ਚੀਜ਼ਾਂ ਹੋ ਗਈਆਂ ਤਲੀਆਂ ਹੋਈਆਂ ਚੀਜ਼ਾਂ ਹੋ ਗਈਆਂ ਉਹ ਵੀ ਆਪਾਂ ਨੂੰ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਨੀਗੀਆਂ।
ਹਾਂਜੀ।
ਤੇ ਜਿਵੇਂ ਆਪਾਂ ਨੂੰ ਹਨਾ ਡੇਲੀ ਲਾਈਫ਼ ਚ ਆਪਣੀਂ ਚ ਰੋਜ਼ ਹਨਾ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੇ ਨੇ, ਫਲ ਖਾਣੇ ਚਾਹੀਦੇ ਨੇ ਗੇ, ਓਟਸ ਖਾਣੇ ਚਾਹੀਦੇ ਨੇ, ਸਲਾਦ ਖਾਣਾ ਚਾਹੀਂਦਾ ਓਟਸ ਚ ਬਹੁਤ ਪ੍ਰੋਟੀਨ ਹੁੰਦਾਂ ਗਾ।
ਤੇ ਮੈਂ ਤਾਂ ਐਵੀ ਸੁਣਿਆ ਹੈਗਾ ਵੀ ਜਿਹੜਾ ਲਾਸਨ ਹੁੰਦਾ, ਹਨਾਂ ਉਹ ਬਹੁਤ ਫਾਇਦੇਮੰਦ ਹੈਗਾ ਬੀ ਬੀ ਪੀ ਲਈ, ਹਾਂਜੀ ਹਾਂ ਸਾਡੇ ਵੀ ਉਰੋਂ ਕਿਸੇਂ ਨੇ ਨਾ ਖਾਂਦਾ ਸੀ, ਕਿਸੇਂ ਨੂੰ ਬੀ ਪੀ ਦੀ ਬਹੁਤ ਬਹੁਤ ਸਮੱਸਿਆ ਸੀਗੀ, ਤੇ ਨਾ ਉਹ ਸਵੇਰੇ ਨਿਰਨੇ ਕਾਲਜੇ ਲਾਸਣ ਖਾਂਦੇ ਸੀ, ਤੇ ਉਹਨਾਂ ਦਾ ਬਹੁਤ ਫ਼ਰਕ ਪੈ ਗਿਆ ਸੀਗਾ
ਠੀਕ ਏਂ।
ਹਾਂਜੀ ਹਾਂ ਉਹ ਖਾਲੀ ਪੇਟ ਨਾ ਇੱਕ ਜਾ ਦੋ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਉਹ ਖਾਂ ਲੈਂਦੇ ਸੀਗੇ ਪਾਣੀ ਨਾਲ, ਉਹਨਾਂ ਨੂੰ ਬੀ ਪੀ ਦੀ ਬਹੁਤ ਸਮੱਸਿਆ ਘੱਟ ਗੀ ਸੀ। ਜਿਵੇਂ ਕਹਿੰਦੇ ਨੇ ਤੁਲਸੀ ਦੇ ਪੱਤੇ ਹੋ ਗਏ ਹਨਾ, ਆਵਲਾ ਹੋ ਗਿਆ ਔਲੇ ਹੋ ਗਏ ਜਿਹੜੇ ਉਹ ਵੀ ਬਹੁਤ ਚੰਗੇ ਨੇ ਗੇ ਤੇ, ਮੈਂ ਤਾਂ ਐ ਵੀ ਸੁਣਿਆ ਜਿਹੜੇ ਅਲਸੀ ਦੇ ਬੀਅ ਹੁੰਦੇ ਨੇ ਕਹਿੰਦੇ ਉਹ ਜੋ ਪਾਣੀ ਚ ਭਿਉ ਕੇ ਖਾ ਲੇ, ਉਹ ਵੀ ਬਹੁਤ ਚੰਗੇ ਨੇ ਆਪਣੇ ਸ਼ਰੀਰ ਲਈ
ਲ਼ਓ ਜੀ‌।
ਹਾਂ ਬਾਕੀ ਤੁਸੀਂ ਐਹ ਦੇਖੋਂ ਜਿਹੜੇ ਲੋਕ ਨੂੰ ਬੀ ਪੀ ਹਨਾ ਉਹਨਾਂ ਨੂੰ ਰੋਜ਼ ਸਵੇਰੇ ਕਸਰਤ ਕਰਨੀ ਚਾਹੀਦੀ, ਹਨਾ ਸਵੇਰ ਦੀ ਸੈਰ ਬਹੁਤ ਚੰਗੀ ਹੁੰਦੀ ਆ, ਉਹ ਕਰਨੀ ਚਾਹੀਦੀ ਆ
ਉਹਦੇ ਨਾਲ ਕੀ ਹੁੰਦਾ ਹੈਗਾ, ਬੀ ਪੀ ਬੈਲੈਂਸ ਰਹਿੰਦਾ, ਉਹ ਜ਼ਿਆਦਾ ਵੱਧਦਾ ਨੀ ਹੈਗਾ
ਹਾਂਜੀ।
ਹਾਂ, ਜਿਵੇਂ ਹੁਣ ਤੁਸੀਂ ਦੇਖੋ ਸ਼ੂਗਰ ਦੀ ਗੱਲ ਕਰ ਲਈਏ ਆਪਾਂ ਜੇ ਸ਼ੂਗਰ ਤਾਂ ਮਤਲਬ ਸ਼ੂਗਰ ਦਾ ਤਾਂ ਆਪਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਬੰਦੇ ਨੂੰ ਸ਼ੂਗਰ ਆ ਹਨਾ ਜੇ ਉਹਦੇ ਸ ਸੱਟ ਵੱਜੇ ਕੋਈ, ਤਾਂ ਉਹ ਜਲਦੀ ਠੀਕ ਨੀਂ ਹੁੰਦੀ ਹੈਗੀ
ਹਾਂਜੀ।
ਹਾਂ ਉਹਨੂੰ ਤਾਂ ਸਭ ਤੋਂ ਪਹਿਲਾਂ ਤਾਂ ਮਿੱਠੀਆਂ ਚੀਜ਼ਾਂ ਹੀ ਬੰਦ ਕਰਨੀਆਂ ਚਾਹੀਦੀਆਂ ਨੇ, ਸ਼ੂਗਰ ਵਾਲੇ ਬੰਦੇ ਨੂੰ
ਹਾਂਜੀ
ਮੈਦਾ ਹੋ ਗਿਆ, ਜਿਹੜੀ ਹਨਾ ਜਿਵੇਂ ਕੋਲਡ ਡਰਿੰਕ ਹੋਗੀਆਂ ਜਿਹੜੀਆਂ ਡਿਊ, ਕੋਕਾ ਕੋਲਾ ਫੈਂਟਾ ਹੋ ਗਈ, ਇਹਨਾਂ ਚ ਤਾਂ ਬਹੁਤ ਜ਼ਿਆਦਾ ਸ਼ੂਗਰ ਹੁੰਦਾ ਇਹ ਚੀਜ਼ ਉਹਨੂੰ ਜਮਾ ਹੀ ਨੀਂ ਪੀਨੀ ਚਾਹੀਦੀ ਹੈਗੀ, ਹਾਂ ਮਤਲਬ ਉਹਨਾਂ ਨੂੰ ਨਾ ਜਿਹੜੀ ਚੀਜ਼ ਚ ਫਾਈਬਰ ਹੁੰਦਾ ਉਹ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ ਫਾਈਬਰ -ਫਾਈਬਰ ਆਪਾਂ ਨੂੰ ਹਰੀਆਂ ਸਬਜ਼ੀਆਂ ਤੋਂ, ਦਾਲਾਂ ਤੋਂ, ਛੋਲਿਆਂ ਤੋਂ, ਸਲਾਦ ਤੋਂ ਬਹੁਤ ਮਿਲਦਾ ਇੱਕ ਬਰਾਓ ਰਾਈਸ ਆਉਦੇ ਨੇ ਗੇ, ਉਹਨਾਂ ਚ ਬਹੁਤ ਹੁੰਦਾ ਕਹਿੰਦੇ ਫਾਈਬਰ। ਹਾਂ, ਤੇ ਮੇਥੀ ਦੇ ਬੀਜ ਵੀ ਕਹਿੰਦੇ ਨੇ ਕਹਿੰਦੇ ਵੀ ਸ਼ੂਗਰ ਲਈ ਬਹੁਤ ਫਾਇਦੇਮੰਦ ਨੇ ਗੇ
ਠੀਕ ਹੋਈ
ਹਾਂ, ਤੁਸੀਂ ਐਂ ਕਰ ਸਕਦੇ ਹੋ ਹਨਾ ਵੀ ਤੁਸੀਂ ਪੁੱਛ ਰੇ ਸੀ, ਬੀ ਪੀ ਬੀਪੀੀ ਦੀ ਸਮੱਸਿਆ ਆਹ ਸ਼ੂਗਰ ਦੀ ਸਮੱਸਿਆ ਹੈਗੀ ਤੁਹਾਡੇ ਕਿਸੇ ਨੂੰ ਤਾਂ ਤੁਸੀਂ ਪਤਾ ਕੀ ਕਰਿਓ ਰਾਤ ਨੂੰ ਨਾ ਇੱਕ ਚਮਚਾ ਮੇਥੀ ਦੇ ਬੀਅ ਹਨਾ ਕਿਸੇ ਕਚ ਦੇ ਭਾਂਡੇ ਚ ਭਿਉਂ ਕੇ ਰੱਖ ਦਿਓ। ਥੋੜਾ ਜਾ ਪਾਣੀ ਪਾ ਕੇ ਵਿੱਚ ਤੇ ਉਹਨੂੰ ਨਾ ਸਵੇਰੇ ਖਾਲੀ ਪੇਟ ਜਦੋਂ ਮਤਲਬ ਸਵੇਰੇ ਉੱਠਣ ਸਾਰ ਹਨਾ ਸਭ ਤੋਂ ਪਹਿਲਾਂ ਉਹ ਪਾਣੀ ਪੀਓ ਤੇ ਜਿਹੜੇ ਬੀਜ ਨੇ ਉਹਨੂੰ ਚੱਬ-ਚੱਬ ਕੇ ਖਾਣਾ ਚਾਹੀਦਾ ਹੈਗਾ
ਠੀਕ
ਹਾਂਜੀ ਉਹਦੇ ਨਾਲ ਤੇ, ਓ ਤੁਸੀਂ ਐ ਦੇਖੋ ਕਰੇਲਾ ਵੀ ਬਹੁਤ ਚੰਗਾ ਬੀ ਇਹ ਸ਼ੂਗਰ ਲਈ ਤਾਂ
ਹਾਂਜੀ।
ਹਾਂ, ਮਤਲਬ ਸਾਡੇ ਵੀ ਨਾ ਉਰੇ ਕਿਸੇ ਨੂੰ ਹੈਗਾ ਸੀਗਾ ਆਪਣੇ ਸ਼ੂਗਰ ਮਤਲਬ ਜਾਨ ਪਛਾਣ ਚੋ ਤੇ ਆਪਣੇ ਕਰੇਲੇ ਸਾਡੇ ਕਰੇਲੇ ਬਹੁਤ ਲੱਗਦੇ ਸੀ। ਤੇ ਅਸੀਂ ਓਨਾਂ ਨੂੰ ਕਰੇਲਿਆਂ ਦਾ ਚਾਰ ਪਾ ਕੇ ਦਿੱਤਾ ਸੀਗਾ।
ਹਾਂਜੀ
ਹਾਂ, ਵਿਊ ਚੰਗਾ ਹੁੰਦਾ ਜਾਮਣਾ ਵੀ ਦਾਲ ਚੀਨੀ ਵੀ ਕਹਿੰਦੇ ਨੇ ਵੀ ਏ ਸਾਰੀਆਂ ਚੀਜ਼ਾਂ ਬੋਤ ਹੈਲਪ ਕਰਦੀਆਂ ਨੇ ਸ਼ੂਗਰ ਨੂੰ ਕੰ-ਕੰਟਰੋਲ ਹੋ ਸਕਦਾ ਚਲੋ ਆਪਾਂ ਐ ਤਾਂ ਨੀ ਕਹਿੰਦੇ ਹਨਾ ਵੀ ਆਹ ਚੀਜ਼ਾਂ ਨਾਲ ਜਮੀ ਖਤਮ ਹੋਜੂਗਾ ਓ ਤੇ ਚਲੋ ਡਾਕਟਰ ਹੀ ਦੀ ਸਲਾਹ ਲੈਣੀ ਚਾਹੀਦੀ ਆਪਾਂ ਨੂੰ ਟੈਮ ਤੇ ਟੈਮ ਪਰ ਚਲੋ ਜੇ ਆਹ ਚੀਜ਼ਾਂ ਖਾਣ ਨਾਲ ਹਨਾ ਆਪਣਾ ਮਤਲਬ ਐਵੇਂ ਆ ਵੀ ਵੱਧਦਾ ਨੀ ਹੈਗਾ ਇੱਦੋਂ ਨਾ ਜਿਆਦਾ ਵਧੇ ਓਹੀ ਬੋਤ ਚੰਗਾ ਆਪਣੇ ਲਈ ਤਾਂ
ਹਾਂਜੀ
ਹਾਂਜੀ ਹਾਂ, ਤੇ ਚਲੋ ਇੱਕ ਤਾਂ ਐ ਆ ਵੀ, ਆਪਾਂ ਨੂੰ ਹਨਾ ਜੇ ਇਹ ਤੁਹਾਨੂੰ ਸ਼ੂਗਰ ਆ ਕਿਸੇ ਨੂੰ ਵੀ ਮਤਲਬ ਆਪਣਾ ਬੀ ਪੀ ਦੀ ਪ੍ਰੋਬਲਮ ਆ ਹਨਾ।
ਤਾਂ ਆਪ ਦਾ ਮਤਲਬ ਬਾਜਨ ਤੇ ਬੋ ਧਿਆਨ ਰੱਖਣਾ ਚਾਹੀਦਾ ਗਾ ਓਨਾਂ ਨੂੰ।
ਹਾਂਜੀ।
ਜੇ ਹਨਾ ਕਿਸੇ ਵੀ ਮਤਲਬ ਬੰਦੇ ਨੂੰ ਹਨਾ ਸ਼ੂਗਰ ਦੀ ਜਾਂ ਆਪਣਾ। ਬੀ ਪੀ ਦੀ ਪ੍ਰੋਬਲਮ ਜੇ ਓਦਾ ਵਜ਼ਨ ਵੱਧ ਰਿਆ। ਤਾਂ ਮਤਲਬ ਓਦੀ ਬਿਮਾਰੀ ਹੋਰ ਜਿਆਦਾ ਵੱਧ ਰੀ ਆ ਗੀ ਓਹੀ।
ਹਾਂਜੀ।
ਮੈਂ ਤਾਂ ਐਈ ਕਹੂੰਗੀ ਹਨਾ ਵੀ ਉਹਨੂੰ ਘੱਟੋ ਘੱਟ ਸਵੇਰੇ। ਉੱਠ ਕੇ ਹਨਾ ਅੱਧਾ ਪੌਣਾ ਘੰਟਾ ਸੈਰ ਕਰਨੀ ਚਾਹੀਦੀ ਆ। ਯੋਗਾ ਕਰਨਾ ਚਾਹੀਦਾ ਕਸਰਤ ਕਰਨੀ ਚਾਹੀਦੀ ਆ ਗੀ।
ਹਾਂਜੀ।
ਏਦੇ ਨਾਲ ਬਹੁਤ ਫਾਇਦਾ ਡਾਕਟਰ ਵੀ ਕਹਿੰਦੇ ਨੇ ਹਨਾ ਵੀ ਤੁਸੀਂ ਡੇਲੀ ਸੈਰ ਸੈਰ ਕਰੋ।
ਹਾਂਜੀ।
ਹਾਂ। ਨਾਲੇ ਜਦੋਂ ਤੁਸੀਂ ਹਨਾ ਕੱਲੇ ਸੈਰ ਕਰੋਗੇ ਥੋਡਾ ਆਪੇ ਜੀਅ ਲੱਗੂਗਾ। ਬਹੁਤ ਮਨ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਆ ਗੀ। ਨਾਲੇ ਨੀਂਦ ਬਹੁਤ ਵਧੀਆ ਆਉਂਦੀ ਆ ਗੀ ਹਾਂ। ਨਾਲੇ ਮੈਨੂੰ ਜੇ ਆਪਾਂ ਵੱਧ ਤੋਂ ਵੱਧ। ਪਾਣੀ ਪੀਨੇ ਆ ਹਨਾ ਓ ਵੀ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਆ ਗਾ।
ਹਾਂਜੀ।
ਨਾਲੇ ਜਿਹੜੇ ਬੰਦੇ ਨੂੰ ਬਿਮਾਰੀਆਂ ਨੇ ਉਹਨੂੰ ਤਾਂ ਪਾਣੀ ਹੋਰ ਵੀ ਵੱਧ ਤੋਂ ਵੱਧ ਪੀਣਾ ਚਾਹੀਦਾ ਡਾ ਡਾਕਟਰ ਵੀ ਕਹਿੰਦੇ ਨੇ ਹਨਾ ਵੀ ਤੁਸੀਂ ਘੱਟੋ ਘੱਟ ਦਸ ਬਾਰਾਂ ਗਲਾਸ ਪਾਣੀ ਦੇ ਪੀਓ ਡੇਲੀ।
ਹਾਂਜੀ ਹਾਂ।
ਹੂੰ, ਨਾਲੇ ਹਨਾ ਜਿਹੜੇ ਬੰਦੇ ਨੂੰ ਮਤਲਬ ਆਪ ਬਿਮਾਰੀਆਂ ਨੇ ਅਈ ਜਾ ਓਨਾਂ ਨੂੰ ਤਾਂ ਦਾਰੂ ਦੁਰੂ ਤਾਂ ਜਮਾਂ ਈ ਨੀ ਪੀਣੀ ਚਾਹੀਦੀ ਹੈਗੀ।
ਨਈ, ਦਾਰੂ ਨੀ ਪੀਣੀ ਚਾਹੀਦੀ।
ਹਾਂ ਬਾਰ ਦਾ। ਖਾਣਾ ਨੀ ਖਾਣਾ ਚਾਹੀਦਾ ਹਨਾ ਦਾਰੂ ਮਤਲਬ ਇਹੋ ਜੇ ਨਸ਼ੇ ਆਲੀ ਕੋਈ ਚੀਜ਼ ਨੀ ਖਾਣੀ ਪੀਣੀ ਚਾਹੀਦੀ ਤੂੰ ਨਾ ਘਰੇ। ਬਣਿਆ ਹੋਇਆ ਖਾਣਾ ਈ ਖਾਣਾ ਚਾਹੀਦਾ ਤਾਜ਼ੀਆਂ ਸਬਜ਼ੀਆਂ ਹੋਗੀਆਂ ਘੱਟ ਤਲੀਆਂ ਹੋਈਆਂ ਚੀਜ਼ਾਂ ਤੇ ਘੱਟ ਲੂਣ ਆਲੀਆਂ ਚੀਜ਼ਾਂ।
ਹਾਂਜੀ।
ਹਾਂਜੀ ਹਾਂ। ਚਲੋ ਆਪਾਂ ਤਾਂ ਐਈ ਕਹਿਣੇ ਆ ਵੀ ਬੀ ਪੀ ਆ ਤੇ ਸ਼ੂਗਰ ਆ ਜਿਹੜ ਹਨਾਂ ਓਨੂੰ ਘਰੇਲੂ। ਉਪਾਅ ਵੀ ਐਦੇ ਬਹੁਤ ਜਆਦਾ ਨੇ ਹੈਨਾ ਕੰਟਰੋਲ ਏਹਨੂੰ ਕਰਿਆ ਜਾ ਸਕਦਾ ਗਾ ਹੈਨਾ ਵੀ ਚੰਗੀਆਂ ਚੀਜ਼ਾਂ ਖਾ ਕੇ। ਤੇ ਕਸਰਤ ਕਰਕੇ
ਹਾਂਜੀ
ਹਾਂ ਤੇ ਨਾਲ-ਨਾਲ ਆਪਾਂ ਨੂੰ ਟੈਮ-ਟੈਮ ਟੂ ਟੈਮ ਆਣਾ ਵੀ ਡਾਕਟਰ ਦੀ ਸਲਾਹ ਤਾਂ ਲੈਣੀ ਚਾਹੀਦੀ ਆ ਮਤਲਬ ਦੋ-ਤਿੰਨ ਮੀਹਨੇਆਂ ਬਾਦ ਆਪਾਂ ਨੂੰ ਨਾ ਡੋਕਟਰ ਨੂੰ ਚੈੱਕਅਪ ਕਰੋਉਣਾ ਚਾਹੀਦਾ ਤੇ ਆਪਾਂ ਨੂੰ ਟੈਸਟ ਕਰਾਉਣੇ ਚਾਹੀਦੇ ਨੇ ਵੀ ਸਾਡਾ ਸ਼ੂਗਰ ਹੈ ਨਾ ਵਧਆ ਤਾਂ ਨੀ ਹੈਗਾ ਜਾਂ ਘਟਆ ਤਾਂ ਨੀ ਹੈਗਾ। ਵੀ ਸਹੀ ਹੈਗਾ, ਉਹੀ ਬਹੁਤ ਜ਼ਰੂਰੀ ਹੁੰਦਾ, ਨਾਲੇ ਤੁਸੀਂ ਐ ਦੇਖੋ ਨਾ ਜੇ ਬੰਦ ਦਾ ਸੇਹਤਮੰਦ ਐ ਤਾਂ ਹੀ ਸਾਰਾ ਕੁਛ ਐ ਨਾਲ
ਹਾਂਜੀ
ਕੈਹੰਦੇ ਨੀ ਹੁੰਦੇ ਵੀ ਸੇਹਤਮੰਦ ਜੀਵਨ ਦੀ ਸਭ ਤੋਂ ਵੱਡੀ ਦੌਲਤ ਆ, ਆਪਣੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਤੇ ਸੇਹਤਮੰਦ ਇਨਸਾਨ ਦੀ ਹੁੰਦੀ ਆ ਓ ਵੀ
ਹਾਂਜੀ
ਹਾਂਜੀ ਹਾਂ, ਮਤਲਬ ਸੇਹਤ ਤਾ ਸਭ ਤੋਂ ਵੱਡੀ ਦੋਲਤ ਹੁੰਦੀ ਐ ਇਨਸਾਨ ਦੀ। ਕਿਉਂਕਿ ਤੁਸੀਂ ਐਂ ਦੇਖੋ ਹੁਣ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਹੈਨਾ ਤਾਂ ਓਹ ਹਸ ਸਪਤਾਲ ਚ ਰੈਹੰਣਾ ਕਿੰਨੇ ਪੈਸੇ ਲੱਗ ਜਾਂਦੇ ਨੇ ਨਾਲੇ-ਨਾਲੇ ਉਹੀ ਜਿਹੀ ਗੱਲ ਨੀ ਬਣਦੀ ਦੀ ਹੈਗੀ ਉਨਾ ਕੰਮ ਹੀ ਨੀ ਹੁੰਦਾ ਬੰਦੇ ਤੋਂ
ਨਹੀਂ-ਨਹੀਂ ਬਣਦੀ ਨੀ ਜੀ
ਹਾਂਜੀ ਹਾਂ ਬਹੁਤ ਧੋਖਾ ਹੋ ਜਾਂਦਾ ਈ, ਮਤਲਬ ਐਵੀ ਆਪਾਂ ਨੂੰ ਆਪਦੀ ਸੇਹਤ ਦਾ ਤਾਂ ਧਿਆਨ ਰੱਖ ਰੱਖਣਾ ਚਾਹੀਦਾ
ਹਾਂਜੀ
ਹਾਂ ਮਤਲਬ ਬੀ ਪੀ, ਸ਼ੂਗਰ ਨੂੰ ਦਾ ਕੰਟਰੋਲ ਰੱਖਣਾ ਚਾਈਦਾ, ਹੋਰ ਵੀ ਬਹੁਤ ਬਿਮਾਰੇ ਆਂਦੇ ਨੇ ਜੇਹੜੇ ਬੰਦੇ ਨੂੰ ਲੱਗ ਲੱਗ ਜਾਂਦੀਆਂ ਨੇ ਹੈਨਾ ਪਰ ਇੱਨਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਆਂ ਘਰੀ
ਹਾਂਜੀ।
ਚਲੋ ਆਪਾਂ ਐ ਤਾਂ ਨੀ ਕੈਹ ਸਕਦੇ ਹੈਨਾ ਵੀ ਜਮਾਂ ਹੀ ਡਾਕਟਰ ਕੋਲ ਤਾਂ ਜਾਵੇ ਨਾ ਵੀ ਘਰੇ ਈ ਸਾਰਾ ਕੁਛ ਠੀਕ ਹੋਜੂਗਾ।
ਹਾਂਜੀ ਹਾਂ।
ਮਤਲਬ ਡਾਕਟਰ ਕੋਲ ਵੀ ਜਾਣਾ ਚਾਹੀਦਾ ਆਪਾਂ ਨੂੰ ਚੈੱਕ ਕਰਾਉਣਾ ਚਾਹੀਦਾ ਗਾ ਪਰ ਐਂ ਚਲੋ ਘਰੇ ਵੀ ਬਹੁਤ ਸਾਰੇ ਨੁਕਸ਼ੇ ਹੈਗੇ ਨੇ ਆਪ ਆਪਣੇ ਕੋਲੋਂ ਹੈਨਾ, ਜਿੱਨਾਂ ਨਾਲ ਆਪਾਂ ਨੂੰ ਚਲੋ ਡਾਕਟਰ ਦੇ ਜ਼ਰੂਰੀ ਪੈਸੇ ਦੇਣੇ ਨੇ ਹੈਨਾ ਨਾਲੇ ਜਦੋਂ ਘਰੇ ਆਪਣਾ ਸਰ ਸਕਦਾ ਗਾ
ਹਾਂਜੀ।
ਹਾਂ ਮੈਨੂੰ ਏਹੀ ਲੱਗਦਾ ਹੁੰਦਾ ਵੀ ਚਲੋ ਵਧੀਆ ਵੈਸੇ ਤੁਹਾਡਾ ਕੀ ਖਆਲ ਐ ਇਸ ਚੀਜ ਬਾਰੇ ਵੀ ਘਰੇ ਆਲੀਆਂ ਚੀਜ਼ਾਂ ਨਾਲ ਠੀਕ ਕਰੇਆ ਜਾ ਸਕਦਾ ਹੇਗਾ ਕੁਛ ਕੇ ਨਾ
ਨਈ ਫ਼ਰਕ ਤਾਂ ਪੈਈ ਜਾਂਦੈ ਕੰਟਰੋਲ ਤਾ ਰੈਹੰਦਾ ਹੀ ਹੁਣ ਡਾਕਟਰ ਦੀ ਵੀ ਸਲਾਹ ਲੈਣੀ ਚਾਹੀਦੀ ਐ
ਹਾਂਜੀ ਹਾਂ
ਤੇ ਆਪਾਂ ਨੂੰ ਭਾਜਨ ਤੇ ਵੀ ਕੰਟਰੋਲ ਕਰਨਾ ਚਾਈਂਦੈ
ਹਾਂਜੀ ਹਾਂ ਸੇਹਤ ਮਤਲਬ ਕਸਰਤ ਵੀ ਕਰਨੀ ਚਾਹੀਦੀ ਆ
ਹਾਂਜੀ ਏਦੇ ਨਾਲ ਬਿਮਾਰੀਆਂ ਬਹੁਤ ਲੱਗਦੀ
ਮੈਨੂੰ ਐਂ ਲੱਗਦਾ ਵੀ ਚਾਹੇ ਕਿਸੇ ਬੰਦੇ ਨੂੰ ਚਾਹੇ ਜਮਾ ਬਿਮਾਰੀ ਨੀ ਹੈਗੀ ਪਰ ਓਨੂੰ ਸਵੇਰ ਦੀ ਸੈਰ ਤਾਂ ਕਰਨੀ ਚਾਹੀਦੀ ਆ
ਹਾਂਜੀ
ਚਾਹੇ ਚਲੋ ਜੇ ਕਿਸੇ ਕੋਲ ਜ਼ਿਆਦਾ ਟੈਮ ਨੀ ਘੱਟੋ-ਘੱਟ ਦਸ, ਪੰਦਰਾਂ ਮਿੰਟ ਤਾਂ ਹੈਨਾ ਉਹਨੂੰ ਜਾਣਾ ਚਾਈਦਾ।
ਹਾਂਜੀ
ਹਾਂਜੀ ਹਾਂ।
ਦੇ
ਹਾਂਜੀ ਹਾਂ ਚਲੋ ਠੀਕ ਐ ਹੈਂ ਫਿਰ ਤੈਨੂੰ ਮਤਲਬ ਮੈਂ ਬੋਤ ਨੂੰ ਉਸੇ ਰਸਤੇ ਹੈੜਾ, ਤੁਸੀਂ ਜੇ ਮਤਲਬ ਟਰਾਈ ਕਰਕੇ ਦੇਖਿਓ ਹਣਾ ਤਾਨੂੰ ਬੀ-ਪੀ ਦਾ ਬੋਤ ਫ਼ਰਕ ਲੱਗੂਗਾ।
ਹਾਂਜੀ ਹਾਂ।
ਹਾਂ ਫੇਰ ਮੈਨੂੰ ਦੱਸਿਓ ਤੁਸੀਂ ਹਨਾ ਵੀ ਤਾਨੂੰ ਫ਼ਰਕ ਪਿਆ ਕਿ ਨਈ।
ਠੀਕ ਹੈ ਜੀ। ਦੱਸਾਂਗੀ, ਠੀਕ ਹੈ ਸਸ ਸ੍ਰੀ ਕਾਲ ਜੀ।
ਠੀਕ ਐ।